ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਤੁਸੀਂ
ਹਾਂਜੀ-ਹਾਂਜੀ ਮੈਂ ਤਾਂ ਵਧੀਆ ਵਾਂ ਤੁਸੀਂ ਦੱਸੋ।
ਹਾਂਜੀ ਮੈਂ ਵੀ ਠੀਕ ਹਾਂ ਹੋਰ ਫੈਮਲੀ ਸਭ ਠੀਕ ਆ ਤੁਹਾਡੇ
ਹਾਂਜੀ-ਹਾਂਜੀ ਸਭ ਵਧੀਆ ਨੇ ਬਸ ਬੈਠੇ ਰੀ ਸੀ ਫਰੀ ਹੋ ਕੇ ਮੈਂ ਕਿਆ ਤੁਹਾਡਾ ਫੋਨ ਆਇਆ ਸੀ ਮਨੂੰ ਟੈਂਟ ਨੀ ਕਰ ਹਾਂਜੀ ਸੀ ਪਿੱਛੇ ਬਿਜੀ ਸੀ ਮੈਂ ਥੋੜਾ ਮੈਂ ਤਾਂ ਚਲੋ ਫੋਨ ਕਰ ਲੋਂ ਤੁਆਨੂੰ
ਹਾਂਜੀ ਹੋਰ ਤਾਂ ਸਭ ਵਧੀਆ ਹਾਂਜੀ। ਬਸ ਹੁਣੀ ਫਰੀ ਹੋਈ ਸੀ ਮੈਂ ਵੀ ਨਾ ਮਤਲਬ ਰੋਟੀ
ਡਿਨਰ ਹਾਂ ਅੱਛਾ ਮੈਂ ਵੀ ਬਸ ਬਣਾ ਕੇ ਫਰੀ ਹੋਈ ਹਾਂ। ਬੱਚਿਆਂ ਸੱਚੀ ਰਏ ਗਏ ਬਸ ਖਾਣ ਬਾਕੀ ਤਾਂ ਸਭ ਨੇ ਖਾ ਲਈ ਏ ਰੋਟੀ
ਅੱਛਾ
ਹਾਂ ਬੱਚੇ ਮੈਨੂੰ ਪਤਾ ਮਰਜ਼ੀਆਂ ਵਾਲੇ ਹੁਣ ਦੇ ਦਿਲ ਕਰੇ ਖਾਣੀ ਏ।
ਡੀ ਏ ਐਨ
ਹਾਂ-ਹਾਂ ਬਿਲਕੁਲ ਉਹੀ ਬਸ ਗੰਦ ਬਲਾ ਖਾ ਲੈਣਗੇ ਸ਼ਾਮ ਦੇ ਟੈਮ ਫਿਰ ਕਿੱਥੋਂ ਭੁੱਖ ਲੱਗਣੀ ਆ ਦੱਸੋ ਰਾਤੀ
ਹਾਂ ਇਹ ਤਾਂ ਹੈ ਈ ਏ।
ਫਿਰ ਰਾਤੀ ਦੱਸ-ਦੱਸ ਵਜੇ ਭੁੱਖ ਲੱਗਣੀ ਹੈ ਇਹਨਾਂ ਨੂੰ ਫਿਰ ਰੋਟੀ ਨੀ ਖਾਣੀ ਸੀ ਸਾਨੂੰ ਐਂ ਚਾਹੀਦਾ ਸਾਨੂੰ ਓ ਚਾਹੀਦਾ।
ਹੂੰ ਆ ਤੇ ਆਈਏ-ਆਈਏ ਬੋਲਦੇ ਨੇ ਬੱਚੇ ਕੀ ਚਲੋ ਬਾਜ਼ਾਰ ਲੈ ਕੇ ਚਲੋ ਸਾਨੂੰ ਜਾਂ ਤਾਂ ਔਡਰ ਹੀ ਕਰ ਲੈਂਦੇ ਨੇ।
ਹਾਂ ਸਰ ਵੇਖੋ ਅੱਜ ਕੱਲ ਬਿਲਕੁਲ ਸਹੀ ਕਹਿ ਰਏ ਔਡਰ ਕਰ ਲੈਂਦੇ ਨੇ ਬੱਚੇ ਲੋੜ ਹੀ ਨਹੀਂ ਪੈਂਦੀ ਸਾਨੂੰ ਬਣਾਉਣ ਦੀ ਫਾਲਤੂ
ਇਹ ਤੇ ਹੈ ਈ ਏ।
ਹੋਰ ਤੁਸੀਂ ਕੀ, ਹੋਰ ਕੀ ਬਣਾਇਆ ਤੁਸੀਂ ਅੱਜ?
ਅੱਜ ਅਸੀਂ ਭਿੰਡੀਆਂ ਬਣਾਈਆਂ ਸੀ।
ਅੱਛਾ
ਹਾਂ ਬਸ ਉਹੀ ਉ ਖਾਧੀ ਆ ਰਾਤੀ ਵੀ
ਅੱਛਾ ਕਿਹੜੀ ਬਣਾਈ ਸੀ ਭਰ ਕੇ ਬਣਾਈਆਂ ਸੀ।
ਹਾਂ ਭਰ ਕੇ ਵਿੱਚ ਆਲੂ ਪਾ ਕੇ ਬਣਾਏ ਸੀ ਨਾ।
ਅੱਛਾ ਨਹੀਂ ਇੱਕ ਤਾਂ ਜਿਵੇਂ ਕਰੇਲੇ ਬਣਦੇ ਨੇ ਨਾ ਭਰ ਕੇ ਉਵੇਂ ਵੀ ਬਣਦੀ ਸੀ ਨਾ। ਮੈਨੂੰ ਵੀ ਕਿਸੇ ਨੇ ਦੱਸੀ ਸੀ ਅੱਛਾ ਕਿਵੇਂ ਬਣਦੀ ਉਹ ਮੈਨੂੰ ਕਿਸੇ ਨੇ ਦੱਸੀ ਸੀ। ਪਰ ਮੈਂ ਬਣਾਈ ਨੀ ਵੇਖੋ ਅੱਜ ਤੱਕ
ਪਤਾ ਨੀ ਮੈਨੂੰ ਤੇ ਉਹ ਮਸਾਲਾ ਮਤਲਬ ਇਕੱਠਾ ਕਰ ਲੈਂਦੇ ਨਾ ਮੰਮੀ ਵਿੱਚ ਸੁੱਕਾ ਧਨੀਆ ਮਿਰਚ ਚਾਂ ਨੂਨ ਪਾ ਕੇ ਨਾ ਫੇਰ। ਮਤਲਬ ਜਿਵੇਂ ਕਰੇਲੇ ਬਣਾਉਂਦੇ ਨੇ ਔਰ ਮਸਾਲਾ ਪਾ ਕੇ ਫੇਿਰ ਜਿਵੇਂ ਆਲੂ ਉਹਨਾਂ ਨੂੰ ਆਲੂ ਵੀ ਪਾ ਸਕਦੇ ਆ ਪਿਆਜ ਵੀ ਬੜੀ ਟੇਸਟੀ ਲੱਗਦੀਆਂ।
ਅੱਛਾ -ਅੱਛਾ ਹਾਂ। ਨਹੀਂ ਅੱਛਾ ਇਹ ਮਿਸ ਅਸੀਂ ਚਲੋ ਮਸਾਲਾ ਤੁਸੀਂ ਵਿੱਚ ਪਾ ਲਿਆ ਠੀਕ ਹੈ ਨਾ। ਉਸ ਤੋਂ ਬਾਅਦ ਜਿਵੇਂ ਆਲੂ ਨੂੰ ਫਰਾਈ ਕਰਕੇ ਪਾਉਣਾ ਹੁੰਦਾ ਅਲੱਗ ਤੋਂ
ਆਲੂ ਨੂੰ ਤੁਸੀਂ ਨਹੀਂ ਨਹੀਂ ਐਵੇਂ ਵੀ ਪਾ ਸਕਦੇ ਹੋ ਆਲੂ ਵੀ ਗੱਲ ਹੀ ਜਾਂਦੇ ਨੇ ਪਤਲੇ ਪਤਲੇ ਆਲੂ ਕੱਟ ਲਉ ਨਾ ਜਿਵੇਂ ਗੋਲ ਸ਼ੇਪ ਜਿਵੇਂ ਪਕੌੜੇ ਬਣਾਨੇ ਆ ਨਾ ਅਸੀਂ ਪਕੌੜੇ ਵਾਲੇ ਆਲੂ ਕੱ ਕੱਟਦੇ ਆ ਨਾ ਤੇ ਉਹ ਸ਼ੇਪ ਦੇ ਆਲੂ ਕੱਟ ਲਓ ਪਤਲੇ ਪਤਲੇ ਉਹ ਤੇ ਗੱਲ ਹੀ ਜਾਂਦੇ ਨੇ ਨਾ ਕੜਾਈ ਚ ਪਿਆਜ ਨਾਲ ਵੀ ਵਿੱਚ ਪਿਆਜ ਵੀ ਪੈਂਦੇ ਨੇ ਹਨਾ।
ਹਾਂ।
ਤੇ ਬਹੁਤ ਟੇਸਟੀ ਲਗਦੀ ਹੈ ਦੂਸ- -ਰੀ ਵਾਲੀ ਨੀ ਮੈਨੂੰ ਸਵਾਦ ਲੱਗਦੀ। ਜਿਹੜੀ ਬਰੀਕ- ਬਰੀਕ ਕੱਟ ਕੇ ਬਣਾਉਂਦੇ। ਮੈਨੂੰ ਤੇ ਆਹੀ ਸਵਾਦ ਲੱਗਦੀ।
ਹਾਂ ਨਹੀਂ ਸਾਡੇ ਵੀ ਘੱਟ ਹੀ ਖਾਂਦੇ ਭਿੰਡੀ। ਸਾਡੇ ਖਾਂਦੇ ਈ ਘੱਟ ਸੀ ਪਹਿਲੀ ਗੱਲ ਤਾਂ ਈ ਮੈਂ ਉਹ- ਆਪਣੀ ਦੀਦੀ ਨੂੰ ਪੁੱਛੀ ਸੀ ਉਹਨਾ ਵੀ ਕਹਿੰਦੇ ਸੀ, ਥੋੜੀ ਘਟ ਖਾਦੇ ਹਾਂ ਭਿੰਡੀ।
ਨਹੀਂ ਮੈਨੂੰ ਤਾਂ ਬਹਤ ਸਵਾਦ ਲੱਗਦੀ।
ਤੇ ਮਾਮੇ ਤੇ ਉਹਨਾ ਨੇ ਫਿਰ ਮੈਨੂੰ ਰੈਸਪੀ ਦੱਸੀ ਸੀ ਕਹਿੰਦੇ, ਤੁਸੀਂ ਐਂਵੇ ਬਣਾ ਕੇ ਦੇਖਿਓ। ਸਵਾਦ ਲੱਗਦੀ ਮੈਂ ਕਿਹਾ ਅੱਛਾ।
ਹੂ, ਹੋਰ ਤੁਸੀਂ ਕੀ ਬਣਾਇਆ ਅੱਜ?
ਹੋਰ ਸੁਣਾਓ ਸਭ ਠੀਕ ਹੈ?
ਹੈਲੋ, ਹਾਂਜੀ-ਹਾਂਜੀ ਸਭ ਵਧੀਆ, ਹੋਰ ਤੁਸੀਂ ਕੀ ਬਣਾਇਆ ਅੱਜ?
ਬਸ ਅਸੀ।
ਹਾਂਜੀ, ਸਭ ਵਧੀਆ।
ਕਹਿੰਦੀ ਮਮਾ ਤੜਕਾ। ਅੱਛਾ, ਅੱਛਾ। ਬਸ ਅਸੀਂ, ਅੱਜ ਉਹ ਬਣਾਈ ਸੀ ਇਹਨੇ- ਘੀਆ ਬਣਾਇਆ ਸੀ। ਇੱਕ ਪਿਆ ਦਾ ਸੀ ਛੋਟਾ ਜਿਹਾ। ਮੈਂ ਕਿਹਾ ਚੱਲ ਬਣਾ ਕੇ ਕੰਮ ਮੁਕਾਈਏ। ਖਾਂਦੇ ਹੀ ਨੀ ਘੀਆ ਮੈਂ ਕਿਹਾ ਚੱਲ। ਵਿੱਚ ਉਹ ਪਾ ਕੇ ਨਾ ਸੋਇਆਬੀਨ ਦੀ ਵੜੀਆਂ ਉਹ ਖਾਧਾ ਜਾਂਦਾ ਫਿਰ ਵੀ। ਵੜੀਆਂ ਖੁਸ਼ ਹੋ ਕੇ ਖਾਂਦੇ ਨੇ ਸੋਆਬੀਨ ਦੀਆਂ-
ਹਾਂਜੀ, ਘੀਏ ਵਿੱਚ ਹਾਂ, ਵੜੀਆਂ ਪਾ ਕੇ ਉਹ ਵੀ ਸਵਾਦ ਲੱਗਦਾ ਵੇ। ਘੀਏ ਦਾ ਰਾਇਤਾ ਵੀ ਸਵਾਦ ਲੱਗਦਾ ਹੈ।
ਹਾਂ, ਰਾਇਤਾ ਤਾਂ ਨੀ ਬਣਾਇਆ ਕਦੀ ਪਰ ਉੰਝ ਮਤਲਬ- ਘੀਆ ਥੋੜ੍ਹਾ ਜਿਹਾ ਮਤਲਬ ਥੋੜੇ ਲਿਆਉਦੀ। ਤੁਹਾਨੂੰ ਪਤਾ ਕੀ ਘੀਆ ਕੋਈ ਖਾਂਦਾ ਨੀ ਮੇਰੇ। ਮੈਂ ਹੀ ਬਸ- ਖੁਸ਼ ਹੋ ਕੇ ਖਾਨੀ ਆ, ਅੱਛਾ ਤੇ ਮੈਂ ਹੀ ਬਸ ਖੁਸ਼ ਹੋ ਕੇ ਖਾਂਨੀ ਆਂ। ਤੇ ਬਸ ਫੇਰ ਉਹ ਬੱਚੇ ਖਾਂਦੇ ਨੀ ਤੇ ਸੋਇਆਬੀਨ ਖਾਂਦੇ ਨੇ ਖੁਸ਼ ਹੋ ਕੇ। ਫਿਰ ਮੈਂ ਕਿਹਾ ਚਲ ਸੋਇਆਬੀਨ ਵਿੱਚ ਪਾ ਕੇ ਬਣਾ ਦੇਣੀ ਹਾਂ।
ਅੱਛਾ।
ਇੱਕ ਫੁਲਕਾ ਤਾਂ ਖਾਣਾ ਹੁੰਦਾ ਇਹਨਾ ਨੇ ਤੇ ਉਹ ਸੋਇਆਬੀਨ-ਸੋਇਆਬੀਨ ਵਿੱਚੋਂ ਕੱਢ ਕੇ ਖਾ ਲੈਣਗੇ। ਘੀਆ ਫਿਰ ਰੱਖ ਦੇਣਗੇ ਸਾਈਡ ਤੇ। ਤੁਸੀ ਹਾਂ,
ਹਾਂ ਘੀਆ ਤੇ ਵੈਸੇ ਵੀ ਸਵਾਦ ਨਹੀਂ ਲੱਗਦਾ। ਘੀਆ, ਕੱਦੂ, ਟੀਂਡੇ,
ਪਰ ਗਰਮੀਆਂ ਚ ਤਾਂ ਕੋਈ ਸਬਜ਼ੀਆਂ ਵੀ ਤੇ ਏਹਿਓ ਆਉਂਦੀਆਂ ਪਈਆਂ ਨੇ।
ਹੂ, ਇਹ ਤੇ ਹੈ ਈ ਐ, ਕਰੇਲੇ ਵਗੈਰਾ ਤਾਂ ਫੇਰ ਵੀ- ਸਹੀ ਲੱਗਦੇ ਨੇ।
ਹਾਂ, ਕਰੇਲੇ ਬੜੇ ਹਾਂ, ਕਰੇਲੇ ਤਾਂ ਹੁਣ ਸਹੀ ਨਹੀਂ ਆਉਂਦੇ। ਸਰਦੀਆਂ ਚ ਸੋਹਣੇ ਆਉਂਦੇ ਨੇ।
ਹੂ, ਸਰਦੀਆਂ ਚ ਆਉਂਦੇ ਨੇ ਕਰੇਲੇ।
ਸਰਦੀਆਂ ਚ ਆਉਂਦੇ ਕਰੇਲੇ ਸਰਦੀਆਂ ਖਤਮ ਹੋਣ ਲੱਗੀਆਂ ਹੋਣ ਨਾ- ਤੇ ਬੜੇ ਸੋਹਣੇ ਕਰੇਲੇ ਆਉਂਦੇ ਨੇ, ਹੁਣ ਗਰਮੀਆਂ ਚ ਸਹੀ ਨਹੀਂ ਆਉਂਦੇ ਜਿਆਦੇ ਪੱਕੇ-ਪੱਕੇ ਜਿਹੇ ਆਉਂਦੇ ਨੇ। ਫਿਰ ਮੈਂ ਲਿਆਉਂਦੀ ਹੀ ਨੀ ਕਦੀ।
ਠੀਕ ਹੈ ਠੀਕ ਹੈ, ਚਲੋ ਵਧੀਆ ਹੀ ਹੈ। ਆਪਾਂ ਤਾਂ ਖਾਧੇ ਨਹੀਂ ਕਦੀ। ਇਹ ਹੁਣ ਗਰਮੀਆਂ 'ਚ ਇਵੇਂ ਖਾਧੇ ਨੇ, ਹਾਂਜੀ।
ਮੈਂ ਕਿਹਾ ਖਾਂਦੇ ਨੀ, ਤੁਸੀਂ ਕਰੇਲੇ ਨੀ ਖਾਂਦੇ।
ਨਹੀਂ ਐ ਗਰਮੀਆਂ ਚ ਹੀ ਮੰਮੀ ਲੈ ਕੇ ਆਉਂਦੀ ਨਾ ਮੰਡੀ ਤੋਂ ਨਾ ਕਰੇਲੇ ਹਾਂ ਗਰਮੀਆਂ ਚ। ਜੀ, ਅਸੀਂ ਪਿੱਛੇ ਬਣਾਏ ਸੀ ਦੋ-ਤਿੰਨ ਦਿਨ ਪਹਿਲੇ।
ਅੱਛਾ।
ਹਾਂ, ਕੱਟ ਕੇ ਈ ਬਣਾ ਲੈਂਨੀ ਆਂ, ਹਾਂ ਨਾ ਭਰ ਕੇ- ਕੇ ਫੇਰ ਉਹਦੇ ਤੇ ਧਾਗਾ ਲਗਾਓ ਬਹੁਤ ਟਾਈਮ ਲੱਗਦਾ ਹੈ।
ਨਹੀਂ ਮੈਂ ਐ ਸਾਡੇ ਹਾਂ। ਨਹੀਂ ਮੈਂ ਭਰ ਕੇ ਮੰਮੀ ਬਣਾਉਂਦੇ ਨੇ ਮੇਰੀ ਭਰ ਕੇ। ਮੈਨੂੰ ਨੀ ਆਉਂਦੇ ਮੰਮੀ ਬਣਾਉਂਦੇ ਨੇ ਐ ਭਰ ਕੇ ਨਾ, ਤੇ ਬੜੇ ਸਵਾਦ ਲੱਗਦੇ ਨੇ। ਵਿੱਚ ਨਾਲ ਆਲੂ ਆਲੂ ਫਰਾਈ ਕਰਕੇ ਨਾ ਵਿੱਚ ਨਾਲ ਆਲੂ ਵੀ ਫਰਾਈ ਕਰਦੇ ਨਾ, ਤਲਣ ਤੋਂ ਬਾਅਦ ਉਹ। ਤਾਂ ਉਹਦੇ ਧਾਗੇ ਧੂਗੇ ਲਗਾ ਕੇ ਫਰਾਈ ਕਰਦੇ ਫਿਰ ਉਹਨੂੰ, ਫੇਰ ਉਸ ਤੋਂ ਬਾਅਦ ਵਿੱਚ। ਹਾਂ ਵਿੱਚ ਨਾਲ ਆਲੂ ਵੀ ਫਰਾਈ ਕਰ ਲੈਣਗੇ ਦੋ ਤਿੰਨ ਉਹ ਵਿੱਚ ਪਾਉਣਗੇ ਬੜਾ ਬੱਚੇ ਤਾਂ ਵੇਖੋ ਆਲੂ ਹੀ ਖਾਣਗੇ ਨਾ, ਉਹਨਾਂ ਨੇ ਤਾਂ ਖਾਣੀ ਹੀ ਨੀ ਇਹ ਸਭ ਚੀਜ਼ਾਂ। ਹਰੀ ਸਬਜ਼ੀਆਂ ਕਿੱਥੇ ਖਾਣਗੇ ਇਹ।
ਹੂ ਹੂ ਹੂ
ਹਾਂ।
ਇਹ ਤੇ ਹੈ ਈ ਹੈ, ਬੱਚੇ ਨਾ ਨੀ ਖਾਂਦੇ ਫਾਸਟ ਫੂਡ ਦੇ ਦੋ ਬੱਚਿਆਂ ਨੂੰ ਜਿੰਨਾ ਮਰਜ਼ੀ।
ਜੀ ਬਿਲਕੁਲ ਨੀ, ਇਹਨਾਂ ਨੂੰ ਤਾਂ ਬਸ ਗੰਧ ਬੁਲਾ ਖਵਾ ਲਓ ਜਿੰਨਾ ਮਰਜ਼ੀ। ਹਾਂ।
ਕਰੀਮ ਕਰਕੇ ਨਾ ਜਿਹੜੀ ਮਯੋਨਿਸ ਵਗੈਰਾ ਹੁੰਦੀ ਹੈ ਹੈਨਾ। ਪੀਜ਼ਾ ਸੋਸ ਵਗੈਰਾ ਇਹਨਾਂ ਦੇ। ਵੀ ਇਹਨਾਂ ਦੇ ਪਿੱਛੇ ਖਾ ਲੈਂਦੇ, ਔਰ ਉਹਨਾਂ ਦਾ ਸਵਾਦ ਵੀ ਵੱਖਰਾ ਹੀ ਹੁੰਦਾ।
ਹਾਂ ਇਹ ਵੇਖੋ ਵਿੱਚ ਫਿਰ ਕਹਿੰਦੇ ਨੇ ਮਤਲਬ ਉਹ ਜਿਹੜੀ ਕੀਮ ਹੁੰਦੀ ਨਾ, ਵਾਇਟ ਸੋਸ ਮਯੋਨਿਜ਼ ਰਿਫਾਈਡ ਦੀ ਬਣੀ ਹੁੰਦੀ ਹੈ। ਫਿਰ ਮੈਂ ਯੂਜ ਕਰਨੀ ਬੰਦ ਕਰਤੀ ਹੁਣ ਹਾਂ।
ਸਭ ਕੈਮੀਕਲ ਪੈਕੇਡ ਚੀਜ਼ਾਂ ਸਾਨੂੰ ਥੋੜ੍ਹੀ ਪਤਾ ਕਿਵੇਂ ਬਣਦੀਆਂ ਨੇ ਕਿਵੇਂ ਨਹੀਂ ਬਣੀਆਂ ਹੋਈਆਂ।
ਬਸ ਫਿਰ ਮੈਂ ਬੰਦ ਹੀ ਕਰਤੀ ਯੂਜ ਕਰਨੀ ਪਹਿਲੇ ਮੈਂ ਬੜਾ ਲਿਆਂਉਦੀ ਹੁੰਦੀ ਸੀ ਬ੍ਰੈਡ ਬਰੁੱਡ 'ਚ ਪਾ ਕੇ ਦੇ ਦੇਣੀ ਚਲ। ਬੱਚੇ ਖਾਂ ਲੈਂਦੇ ਨੇ। ਫੇਰ ਜਦੋਂ ਤੋਂ ਉਹ ਨਿਊਜ਼ਾਂ ਵਗੈਰਾ ਵੇਖਦੇ ਆ ਨਾ ਫੋਨ ਤੇ ਵਿਖਾਂਦੇ ਨੇ ਨਿਊਜ਼ ਕਿਵੇਂ ਬਣਦੀ। ਕਿਵੇਂ ਨਹੀਂ ਫਿਰ ਉਸ ਤੋਂ ਬਾਅਦ ਦਾ ਮਨ ਹੀ ਨੀ ਕਰਦਾ ਲਿਆਉਣ ਦਾ। ਜੋ ਚੰਗਾ ਬੰਦਾ ਪਨੀਰ। ਦੀ ਉਹ ਬਣਾ ਲਏ ਨਾ ਪਨੀਰ ਤੇ ਕਾਜੂ ਨੂੰ ਗ੍ਰੈਂਡ ਭੁੰਨ ਕੇ ਉਹ ਬਣਾ ਲਓ ਫੇਰ ਵੀ ਸਹੀ ਹੈ।
ਹਾਂ ਉਹ ਗਰੀਨ ਚਟਨੀ ਬਣਾ ਲਓ ਪੁਦੀਨੇ ਵਿੱਚ ਦਹੀਂ ਪਾ ਕੇ ਨਾ ਘਰ ਦੀ। ਚੀਜ਼ ਬਹੁਤ ਸਹੀ ਹੁੰਦੀ ਹੈਲਥੀ ਵੀ ਹੁੰਦੀ ਹੈ ਨਾਲੇ ਨਾ।
ਹੋਰ।
ਬਜ਼ਾਰ ਦੀਆਂ ਤੇ ਐਵੇਂ ਹੁੰਦੀਆਂ ਨੇ। ਬਾਜ਼ਾਰ ਦੀ ਤਾਂ ਅਸੀਂ ਬਸ। ਟਮਾਟਰ ਕੈਚਪੀ ਹੀ ਖਾਂਦੇ ਹਾਂ ਬਾਕੀ ਤਾਂ ਨਹੀਂ।
ਨਹੀਂ ਮੈਂ ਤਾਂ ਟਮਾਟੋ ਕੈਚਪ ਵੀ ਨੀ ਲਿਆਂਦੀ ਮੈਂ ਤਾਂ ਘਰ ਹੀ ਬਣਾਉਣੀ ਆਂ ਚਟਨੀ ਉਹ। ਮੋਮੋਜ ਜਿਵੇਂ ਮੋਮੋਜ਼ ਵਾਲੀ ਚਟਨੀ ਹੁੰਦੀ ਨਾ ਜਿਵੇਂ ਖੱਟੀ ਹੁੰਦੀ ਨਾ ਬਣਾਉਣੀ ਹੋਵੇ ਜਾ ਬਸ ਥੋੜੀ ਜਿਹੀ ਖੰਡ। ਪਾ ਦਿੰਦੀ ਹਾਂ ਉਹ ਖੱਟੀ ਮਿੱਟੀ ਜਿਹੀ ਬਣ ਜਾਂਦੀ ਆ ਰੋਟੀ ਨਾਲ ਵੀ ਲੰਘ ਜਾਂਦੀ ਸਵੇਰੇ ਪਰੌਠੇ ਨਾਲ ਬੜੀ ਸਵਾਦ ਲੱਗਦੀ। ਲੱਗਦੀ ਉਹ ਚਟਨੀ।
ਅੱਛਾ।
ਹਾਂ ਨਾਲੇ ਬੱਚੇ ਵੀ ਖਾ ਲੈਂਦੇ ਨੇ ਉਹ। ਕਈ ਵਾਰੀ ਨਹੀਂ ਕੋਈ ਚੀਜ਼ ਹੁੰਦੀ ਟਿਫਨ ਵਿੱਚ ਬਣਾਉਣ ਨੂੰ ਫਿਰ ਮੈਂ ਥੋੜ੍ਹੀ ਚਟਨੀ ਰੱਖ ਦਿੰਦੀ ਹਾਂ ਦੋ ਚਮਚ। ਬੱਚੇ ਖਾ ਲੈਂਦੇ ਨੇ ਖੁਸ਼ ਹੋ ਕੇ ਤੈਨੂੰ ਪਤਾ ਇਹਨਾਂ ਨੂੰ ਖਟਾਈ ਚਾਹੀਦੀ ਹੁੰਦੀ ਹੈ। ਹੂੰ।
ਹਾਂ ਬੱਚਿਆਂ ਨੂੰ ਵੀ ਤੁਸੀਂ ਰੋਜ਼ ਡੀਬਾ ਪੈਕ ਕਰਕੇ ਦਿੰਦੇ ਹੋਣੇ। ਸਕੂਲ ਜਾਂਦੇ ਹੋਣੇ ਤੁਹਾਡੇ ਬੱਚੇ ਹਨਾ।
ਸਕੂਲ ਜਾਂਦੇ ਨੇ ਹਾਂਜੀ। ਬਸ ਹੁਣ ਸੁਆਵਾਂ ਲੇਟ ਹੋ ਰਹੇ ਆਂ ਇੰਨੇ ਫੇਰ ਉੱਠਦੇ ਨੀ ਸਵੇਰੇ।
ਹਾਂ ਇਹ ਤੇ ਆਈਏ ਸਵੇਰੇ ਜਲਦੀ ਸੌਣਗੇ ਤੇ ਸਵੇਰੇ ਜਲਦੀ ਉੱਠਣਗੇ।
ਬਸ ਛੁੱਟੀਆਂ ਸਾਰਾ ਟਾਈਮ ਟੇਬਲ ਹੀ ਖਰਾਬ ਹੋ ਜਾਂਦਾ ਸਾਡਾ ਵੀ ਤੇ ਇਹਨਾਂ ਦਾ ਵੀ ਲੇਟ ਉੱਠਣਾ ਲੇਟ। ਸੌਣਾ, ਲੇਟ ਖਾਣਾ ਪੀਣਾ। ਤੇ ਹੁਣ ਬਸ ਉਹ ਦਿੱਕਤਾਂ ਆਈਆਂ ਦੀਆਂ ਸਵੇਰੇ ਉੱਠਦੇ ਨੀ ਉਠਾਉਣਾ ਪੈਂਦਾ ਕਹਿ ਕਹਿ ਕੇ। ਹੂੰ।
ਅੱਛਾ!
ਫਿਰ ਇੱਕ ਪਾਸੇ ਇਹਨਾ ਨੂੰ ਹਿਲਾਦੀ ਰਹਿਣੀ ਆ, ਉੱਠ ਜੋ ਦੂਜੇ ਪਾਸੇ ਰੋਟੀ- ਸਬਜ਼ੀ ਵੀ ਤਿਆਰ ਕਰਨੀ ਹੁੰਦੀ ਐ। ਉੱਥੋਂ ਵੇਨ ਵਾਲਾ ਪਿੱਛੋਂ ਆ ਜਾਂਦਾ। ਇੰਨੇ 'ਚ ਕੰਗੀ ਕੁੰਗੀ ਕਰਕੇ ਫੇਰ ਮਸਾ ਹੀ ਭੇਜ ਦੇ ਆ।
ਅੱਛਾ! ਸੱਤ- ਸੱਤ ਵਜੇ ਦਾ ਟਾਈਮ ਹੋਣਾ ਬਚ
ਹਾਂ! ਸੱਤ ਵਜੇ ਦਾ। ਸੱਤ ਪੰਦਰਾਂ ਦਾ ਐ। ਦੀ ਆ ਜਾਂਦਾ। ਉਹਨੇ ਸਾਂ ਮਤਲਬ ਛੇ ਪੰਤਾਲੀ ਤੇ ਓਨੇ ਖੜੇ ਹੋ ਜਾਨਾ ਆ ਕੇ। ਕਿਉਂਕਿ ਉਹਨੇ ਹੋਰ ਵੀ ਬੱਚਿਆਂ ਨੂੰ ਲੈਣ ਜਾਣਾ ਹੁੰਦਾ। ਕਿਉਂਕਿ! ਅਏਥੋ ਹੀ ਆਦਾ ਨਾ। ਇਸੇ ਪਾਸੇ ਨੂੰ ਆਦਾ ਉਹ ਸਭ ਤੋਂ ਪਹਿਲੇ ਇਹਨਾਂ ਨੂੰ ਚੁੱਕਦਾ। ਤੇ ਲਾਸਟ, ਸਭ ਤੋਂ ਲਾਸਟ ਵਿੱਚ ਇਹਨਾਂ ਨੂੰ ਛੱਡਦਾ ਏ ਫਿਰ ਅਖੀਰ ਵਿੱਚ, ਢਾਈ ਤਿੰਨ ਵਜੇ ਜਾ ਕੇ। ਹਾਂ!
ਸਹੀ ਏ।
ਫੇਰ ਪਤਾ ਕੀ! ਹਾਂ! ਪਹਿਲੇ ਤਾਂ, ਹਾਂ! ਪਹਿਲੇ ਤਾਂ ਮੈਂ ਆਪ ਹੀ ਲੈ ਆਦੀ ਸੀ। ਛੱਡ ਆਦੀ ਸੀ। ਫੇਰ ਹੁਣ ਮੀਂਹ, ਧੁੱਪ, ਠੰਡ ਹੁੰਦੀ ਇੰਨੀ ਵ ਕਿ ਬੰਦਾ ਬਣਿਆ ਰਹਿ ਜਾਂਦਾ, ਫੇਰ। ਹਲੇ ਹਵਾ ਲੱਗਣੀ ਐਕਟੀਵਾ ਤੇ ਇੰਨੀ ਤੇ ਫਿਰ ਮੈਂ ਕਿਹਾ ਵੇਨ ਹੀ ਲਵਾ ਦੋ ਕੋਈ ਨੀ। ਮੀ ਮੁਹ ਆਂਦਾ, ਕੋਈ ਦਿੱਕਤ ਤਾਂ ਨਈ ਏ, ਬੱਚਾ ਆਪਣਾ ਆਰਾਮ ਨਾਲ ਪਹੁੰਚਦਾ, ਕੋਈ ਧੁੱਪ ਦੀ ਦਿੱਕਤ ਨੀ ਐ। ਕੋਈ। ਠਾਂਡ ਹੋਣ, ਠੰਡਾ ਹੀ ਨੀ ਏ। ਤੁਹਾਨੂੰ ਪਤਾ ਏ ਠਾਂਡ ਕਿੰਨੀ ਪਈ ਐ, ਐਤਕੀ। ਤੇ, ਇਡੀ ਧੁੰਦ ਚ ਆਣਾ ਜਾਣਾ ਬਸ ਆਲਾ ਚਲ ਸੇਫ ਤਾਂ ਏ ਨਾ, ਆਰਾਮ ਰਾਮ ਨਾਲ ਲੈ ਕੇ। ਕੇ ਜਾਣ ਆਪਣਾ ਬੱਚਾ, ਕੱਜ ਕੇ ਲੈ ਕੇ ਜਾਣ, ਓਇ। ਬੱਚੇ ਨੂੰ ਕੱਜ ਕੇ ਲੈ ਕੇ ਜਾਂਦਾ, ਸਾਰਾ ਅੰਦਰ ਨਿੱਘ ਹੋ ਕੇ ਜਾਂਦਾ, ਓਹ ਐਕਟਿਵਾ ਤੇ ਹਵਾ ਲੱਗਣੀ ਇੰਨੀ। ਗਰਮੀਆਂ ਵਿੱਚ ਹੁਣ ਲੂਅ ਚੱਲਦੀ ਪਈ ਵੇ, ਵੇਖੋ ਤੁਸੀਂ ਇੰਨਾ ਗਰਮ ਮੌਸਮ ਹੋਇਆ।
ਬਹੁਤ ਗਰਮੀ ਹੋ ਰਹੀ ਏ, ਬਾਰਿਸ਼ ਵੀ ਹੋਈ ਏ। ਬਟ ਉਹਦਾ ਵੀ ਕੋਈ ਫਰਕ ਨੀ ਪਿਆ, ਔਰ ਈ ਗਰਮੀ ਹੋ ਗਈ ਏ।
ਕਹਿੰਦੇ ਪੈਂਦੇ ਦੇਖੋ ਮੀਹ ਆਣਾ ਅਲੇ ਹੋਰ, ਬਾਕੀ ਵੇਖੋ ਕੀ ਬਣਦੈ।
ਹਾ, ਮੈਸਜ਼ ਤੇ ਆ ਜਾਂਦਾ, ਵੈਦਰ ਵੀ ਦੱਸ ਦਿੰਦਾ ਏ ਨਾ ਕਿ, ਬਾਰਿਸ਼ ਕਦੋਂ ਆਏਗੀ, ਅੱਜ ਵੀ ਮੌਸ ਸ ਬਣਿਆ ਸੀ। ਸਵੇਰੇ ਬਟ ਆਈ ਨੀ।
ਬਟ ਆਈ ਨੀ, ਹਾਂ, ਵੇਖੋ ਕੱਲ? ਹਾਂ। ਨਹੀਂ, ਸਾਡੇ ਨੀ ਪਈ, ਹਾਂ, ਚਲੋ ਠੀਕ। ਕਿ ਮੈਂ ਘਰ ਨੀ ਆ, ਬੱਚਿਆਂ ਨੂੰ ਸਵਾਵਾਂ ਟਾਈਮ ਨਾਲ ਪਰ ਭੇਜਣਾ ਫਿਰ ਸਕੂਲ, ਹਾਂਜੀ, ਓ। ਕੇ ਸਾਸਰੀ ਆ ।